ਹੈਲੋ
ਹਾਂਜੀ ਸਸ ਸ੍ਰੀ ਕਾਲ ਹਾਂਜੀ ਕਿਵੇਂ ਔ?
ਵਧੀਆ ਜੀ ਤੁਸੀਂ ਦੱਸੋ।
ਹਾਂਜੀ ਵਧੀਆ ਮੈਂ ਵੀ ਵਧੀਆ ਹੋਰ ਕੀ ਕਰ ਰਏ ਔ।
ਕੁਛ ਨੀ ਬਸ ਡਿਨਰ ਕਰਕੇ ਸੈਰ ਕਰ ਰੀ ਆ ਛੱਤ ਤੇ।
ਅੱਛਾ ਜੀ ਹਾਂ ਉਹ ਤੇ ਹੈ ਹੀ ਫੇਰ ਐ ਵੀ ਟਾਈਮ ਜ਼ਰੂਰੀ ਚਾਈਦਾ। ਹੂੰ ਐ ਵੀ ਛੁੱਟੀਆਂ ਸੀ ਬੱਚਿਆਂ ਦੀਆਂ ਬੱਚੇ ਕਾਰ ਈ ਏ ਕੇ ਗਏ ਘੁੰਮਣ।
ਨਾ, ਮੈਂ ਤਾਂ ਕੋਲਜ 'ਚ ਆਂ। ਮ ਮੈਂ ਮੈਰਿਡ ਹਾਂਜੀ!
ਅੱਛਾ! ਅੱਛਾ! ਅੱਛਾ! ਅੱਛਾ! ਤੁਸੀਂ ਅਨਮੈਰਿਡ ਹੋ। ਹਾਂ! ਮੈਂ ਕਿਹਾ ਸ਼ਾਇਦ, ਮੈਂ ਕਿਹਾ ਚਲੋ। ਤੇ ਅਨਮੈਰਿਡ ਵੀ ਤੇ ਬਾਹਰ। ਹਿਲ ਸਟੇਸ਼ਨ ਤੇ ਤੇ ਘੁੰਮਦਾ ਹੀ ਬੰਦਾ, ਗਰਮੀਆਂ ਨੂੰ।
ਨਾ ਗਰਮੀਆਂ 'ਚ ਤਾਂ ਕਿਤੇ ਨਹੀਂ ਜਾਇਆ ਜਾਂਦਾ। ਬੱਟ ਸ਼ਿਮਲੇ ਵਗੈਰਾ ਤਾਂ ਮੈਂ ਪਹਿਲਾਂ ਗਈ ਹੋਈ ਆਂ, ਇੱਥੇ ਨੇੜੇ ਹੀ ਆ। ਜਿੱਥੇ ਅਸੀਂ ਰਹਿਣੇ ਹਾਂ।
ਅੱਛਾ! ਤੁਹਾਨੂੰ ਨੇੜੇ ਪੈਦਾ ਹੋਉ ਹਾਂ। ਅਸੀਂ ਐਤਕੀਂ ਪ੍ਰੋਗਰਾਮ ਬਣਾਇਆ ਸੀ। ਮਨਸੂਰੀ ਗਏ ਸਾਂ, ਮਨਸੂਰੀ ਬਸ ਉਹ। ਉਹ ਵੀ ਗੱਲ ਸੁਣੋ ਮੌਸਮ ਤੇ ਉਹੋ ਜਿਹਾ ਕਿਸੇ ਟਾਈਮ ਠੰਡਾ। ਕਿਸੇ ਟਾਈਮ ਫੇਰ ਉਹੀ ਧੁੱਪ, ਤੇ ਕਈ ਵਾਰੀ ਤੇ। ਨਜ਼ਾਰਾ ਵੀ ਆਉਂਦਾ ਸੀ ਜਿਵੇ। ਕਈ ਵਾਰੀ ਇੱਕਦਮ ਧੁੱਪ ਏ, ਸਨੋਫਾਲ ਹੋ ਗਯਾ। ਇਹ ਉਹ ਹਟਿਆ ਤੇ ਫੇਰ ਬਾਰਿਸ਼ ਆ ਗਈ ਜੀ ਬਾਰਿਸ਼ ਆ ਗਈ। ਇੰਜ ਕਰ।
ਤੁਸੀਂ ਫੇਰ, ਹਾਂ ਪਹਾੜਾਂ 'ਚ ਤਾਂ ਮੌਸਮ ਵਧੀਆ ਹੀ ਹੁੰਦਾ ਹੈਨਾ।
ਪਹਾੜਾਂ ਵਿੱਚ ਨਾ ਉਵੇਂ ਪਤਾ ਹੀ ਨਹੀਂ ਲੱਗਦਾ ਮੌਸਮ ਦਾ, ਮੌਸਮ ਹੁਣ ਕੀ ਏ। ਤੇ ਜੇ ਨਿਕਲ ਆਈ ਤੇ ਧੁੱਪ ਹਾਂ! ਹਾਂ! ਕਿਸੇ ਟਾਈਮ ਤੇ ਉਹ ਇਕਦਮ ਜੀ ਜੈਕਟਾਂ ਪਾਲੋ, ਸਵੈਟਰ ਪਾਲੋ। ਚਲੋ ਉਹ ਠੰਡ ਮੁਕੀ, ਅੱਛਾ ਚਲੋ ਉਹ ਖ਼ਰੀਦਿਆ। ਥੋੜ੍ਹੀ ਨਹੀਂ ਦੇਰ ਪੈਂਦੀ, ਤੇ ਬਾਰਿਸ਼ ਆ ਗਈ। ਫਿਰ ਛੱਤਰਾ ਲੱਭੋ, ਫੇਰ ਛੱਤਰੀਆਂ- ਛੁਤਰੀਆਂ ਖਰੀਦੋ। ਇਹੋ ਹੀ ਕੁਛ, ਹੋਰ ਬਾਕੀ ਮੌਸਮ ਤੇ ਹਵਾ। ਉੱਥੋਂ ਦਾ ਵਾਤਾਵਰਨ। ਉਹ ਤੇ ਬਹੁਤ ਹੀ ਘੁੰਮੇ, ਹਾਂ ਉਹ ਤੇ। ਵਧੀਆ ਲੱਗਦਾ ਹੈ, ਕਿ ਕਿਧਰੇ ਇਹ ਹੁੰਦਾ ਹੈ। ਉਚਾ ਏ- ਨੀਵਾ ਏ ਹੋਰ ਐਸਾ। ਚੱਲ ਥੋੜ੍ਹਾ ਬਹੁਤਾ ਐਵੇਂ ਨਾ ਲੋਕ ਇਕੱਤੀ ਬੱਤੀ ਲੋਕ ਸਮਾਨ ਲੈ ਕੇ ਬੈਠੇ ਹੁੰਦੇ ਨੇ। ਹੂ! ਉਹਨਾਂ ਨੇ ਉਹ ਵੀ ਬਹੁਤ ਖੁਸ਼ ਹੋਈ, ਖੁਸ਼ ਬੜੇ ਮਿਲਦੇ ਹੁੰਦੇ ਨੇ ਦੂਸਰੇ ਨੂੰ ਵੇਖ ਕੇ। ਬੜੇ ਖੁਸ਼ ਹੁੰਦੇ ਨੇ। ਕੋਈ ਉਹਨਾਂ ਨਾਲੋਂ ਸ਼ੋਪਿੰਗ ਕੀਤੀ, ਕੋਈ ਦੇਖਿਆ ਉਹਨਾਂ ਕੋਲੋਂ। ਕੁਛ ਬੋਲੀ ਤੇ ਸਾਨੂੰ ਸਮਝ ਹੀ ਨਹੀਂ ਲੱਗਦੀ, ਇਹਨਾਂ ਪਹਾੜੀਆਂ ਦੀ। ਹੈ ਕੁੱਛ ਬੋਲੀ ਤੇ ਸਾਨੂੰ ਇਹਨਾਂ ਦੀ ਚੀਂ ਚੀਂ, ਪਤਾ ਨੀ ਕੀ ਏ ਅਨੂ ਬੋਲਦੀਆਂ ਚਿੰਕੀਆਂ ਹੁੰਦੀਆਂ ਨਾ ਉਹ। ਹੂ ਛੋਟੀਆਂ- ਛੋਟੀਆਂ ਅੱਖਾਂ ਵਾਲੀਆਂ ਗੋਰੀਆਂ- ਗੋਰੀਆਂ ਹਾਂ। ਤੇ ਅੱਛਾ ਲੱਗਦੀ ਆਨ ਬਈ ਰੇਟ ਬਈ ਉਹ। ਸ਼ਿਮਲੇ ਮੈਂ ਇੱਕ ਵਾਰੀ ਗਈ ਸਾਂ, ਮੈਨੂੰ ਇੰਨਾ ਸ਼ਿਮਲਾ ਨਹੀਂ। ਲੱਗਾ, ਅੱਗੇ ਮਨਸੂਰੀ ਬਾਰ-ਬਾਰ ਵੀ ਜਾਉ ਨਾ, ਤੇ ਉਹ ਬੜਾ ਹੀ ਅੱਛਾ ਲੱਗਦਾ। ਸ਼ਿਮਲੇ ਅਸੀਂ ਇੱਕ ਵਾਰੀ ਗਏ ਸਾਂ, ਤੇ ਉੱਥੇ-
ਇੱਥੇ ਤਾਂ ਵੈਸੇ ਕੁਛ ਹੈ ਨੀ।
ਇੱਥੇ ਨਾ ਬੜਾ ਈ ਮਜ਼ਾ ਆਦਾ ਓ, ਓ ਮਤਲਬ ਖਾਣ-ਪੀਣ ਵੀ ਸਾਰੀ ਸੜਕ ਤੇ ਤੁਸੀਂ ਵੇਖੋ ਖਾਣ-ਪੀਣ ਲੱਗਾ ਦੈ, ਖਾਣਾ-ਪੀਣਾ। ਸ਼ਿਮਲੇ ਤੇ ਫੇਰ ਜਿੰਨੀ ਦੇਰ ਰੈਸਟ ਹਾਊਸ ਚ ਨਾ ਅਰੇਂਜ ਹੋਵੇ ਓਨੀ ਦੇਰ ਨੀ ਬਾਰ ਤੇ ਕਰਦੇ ਅਸੀਂ ਸਾਨੂੰ ਮੈਨੂੰ ਤੇ ਏਨਾ ਓ, ਲੱਗਿਆ ਈ ਨਈ ਪਤਾ ਨੀ ਕਿਓ ਨੀ ਮੇਰੇ ਮਨ ਨੂੰ ਲੱਗਾ ਦੁਨੀਆਂ ਜਾਂਦੀ ਏ ਸ਼ਿਮਲੇ, ਦਲੌਜੀ, ਸ਼ਿਮਲੇ। ਪਰ ਮਨਸੂਰੀ ਅਸੀਂ ਪਤਾ ਨੀ ਘੱਟ ਘੱਟ ਤੋਂ ਘੱਟ ਪੰਦਰਾਂ ਵਾਰੀ ਹੋ ਆਏ ਆ, ਸਾਨੂੰ ਫੇਰ ਇਹੋ ਈ ਮਨਸੂਰੀ ਈ ਲੱਗਦਾ ਐ।
ਅੱਛਾ। ਟੋਏ ਟ੍ਰੇਨ ਚ ਨੀ ਗਏ ਹੋਣੇ ਤੁਸੀਂ ਸ਼ਿਮਲੇ ਨਾ ਟੋਏ ਟ੍ਰੇਨ ਜਾਂਦੀ ਐ ਏਥੋਂ।
ਟਿਮਬਲ ਟ੍ਰੇਨ
ਹਾਂਜੀ।
ਹਾਂ-ਹਾਂ-ਹਾਂ, ਨਈ ਓਥੇ ਨੀ। ਨਾ ਏਥੇ ਵੀਹ ਇੱਕ ਟਰੋਲੀ ਚ ਚੱਲਦੀ ਐ, ਮਨਸੂਰੀ ਓ ਓਨ ਜਾਂਦੀ ਐ, ਥੋੜੀ ਦੂਰ ਤੱਕ ਪਤਾ ਨੀ ਮਨਸਾ ਦੇਵੀ ਬਨਿਆ ਦੈ ਕਿ-ਕੀ ਏ, ਓਥੋਂ ਤੱਕ ਲੈ ਕੇ ਜਾਂ ਵੈਸੇ ਵੀ ਟਰੋਲੀ ਯਾਤਰਾ ਕਰਾਂਦੀ ਐ ਲੋਕ ਚੜਦੇ ਨੇ ਫੇਰ ਉਤਰਦੇ ਨੇ। ਹਾਂ, ਫੇਰ ਓਥੇ ਬੱਚਿਆਂ ਦੀਆਂ ਵੀ ਗੇਮਾਂ ਹੈਗੀਆਂ ਐ। ਸਕੇਟਿੰਗ ਕਰੋ ਤੁਸੀਂ, ਗੇਮਾਂ ਖੇਲੋ। ਮੈਂ ਕਈ ਓ ਬੰਦੂਕਾਂ ਲੀਆਂ ਕੋਈ ਗੋਲੀ ਮਾਰਨੀ ਕੋਈ ਕੁਛ ਬੜਾ ਸਭ ਜਗਾ ਤੇ ਹੁਣ ਹੋ ਗਿਆ, ਏ ਤੇ ਬੱਚੇਆਂ ਦਾ ਤੇ ਜਾਅਦਾ ਓ ਖਰਚਾ ਤੇ ਬੱਚਿਆਂ ਦਾ ਹੁੰਦਾ ਐ ਨਾ। ਮਾਵਾਂ ਤੇ ਘੁੰਮਨ ਗਈਐ, ਹਾਂ ਤੇ ਬੱਚੇਆਂ ਦੀਆਂ ਮੌਜਾਂ ਲੱਗ ਜਾਂਦੀਆਂ।
ਹਾਂ, ਤੇ ਓ ਮੈਨੂੰ-ਮੈਨੂੰ, ਜਿੰਨੇ ਵੀ ਮੈਂ ਹਿੱਲ ਸਟੇਸ਼ਨ ਆਪਣੇ ਆਪ ਉਮਰ ਤਰੀਕੇ ਨਾ ਮੈਨੂੰ ਸਭ ਮੈਂ ਮਨਸੂਰੀ ਤੋਂ ਨੀ ਅੱਕੀ। ਮਨਸੂਰੀ ਦਾ ਬੈਸਟ
ਤੁਹਾਨੂੰ ਫੇਰ ਪਹਾੜਾਂ ਵੱਲ ਜਾਣਾ ਪਸੰਦ ਆ ਜਾਂਦਾ ਕਿ ਬੀਚਿਸ ਵਗੈਰਾ? ਪਸਾਨੇ ਜਿਵੇਂ
ਨੋ-ਨੋ ਮੈਨੂੰ ਜਾਅਦਾ ਨਾ-ਨਾ ਮੈਂ ਪਹਾੜਾਂ ਵੱਲ ਤੇ ਅਜੇ ਕਦੀ ਬੋਤਾ ਗਈ ਨਈ, ਮਨਸੂਰੀ ਤੱਕ ਈ ਮੇਰੀ ਦੌੜ ਏ। ਇੱਕ ਵਾਰੀ ਤੁਆਨੂੰ ਕੈਣਾ ਇੱਕ ਦੋ ਵਾਰੀ ਸ਼ਿਮਲਾ ਗਈ ਸਾਂ, ਬਸ। ਏਸ ਤਰਾਂ ਤੇ ਇੰਝ ਅਸੀਂ ਹੇਮਕੁੰਟ ਸਾਬ ਵੀ ਗਏ ਸਾਂ ਬੜੀ ਦੇਰ ਹੋਈ ਐ, ਬੜੀ ਦੇਰ ਹੋ ਗਈ ਓਦੋਂ ਤੇ ਕੁੱਝ ਕੁਛ ਹੋਰ ਸੀ ਹੁਣ ਤੇ ਕੁਛ ਹੋਰ ਈ ਕੈਂਦੇ ਬਨ ਗਿਆ ਹੁਣ ਤੇ ਸੜਕਾਂ ਵੀ ਬਣ ਗਈਆਂ ਐ। ਤੇ ਰਾਹ ਵੀ ਖੁੱਲ ਮਤਲਬ ਚੌੜੇ-ਚੌੜੇ ਹੋ ਗਏ ਨੇ, ਤੇ ਮਨਸੂਰੀ ਦੀ ਤੇ ਇੱਕ ਇੱਕ ਰੋਡ ਈ ਏ, ਇੱਕ ਰੋਡ ਏ ਮਾਲ ਰੋਡ। ਬਸ ਤੁਸੀਂ ਇੱਕ ਸਿੱਧਾ ਬਸ ਸਿੱਧਾ ਈ ਜਾਣਾ ਐ, ਸਿੱਧਾ- ਫੇਰ ਵਾਪਸ ਆ ਜਾਨਾ ਐ। ਸਿਦਾ ਈ ਸਿਦਾ, ਬਿਲਕੁਲ ਨਈ ਏਦਰ-ਓਦਰ ਜਾਨਾ। ਬਸ ਛੋਟੇ-ਛੋਟੇ ਹੁੰਦੇ ਨੀ ਨੀਚੇ ਤਕ ਬਣੇ ਹੋਏ ਨੇ ਜਿਵੇਂ ਕੋਈ ਤਿੱਬਤਨਾ ਬੈਠੀਆਂ ਨੀ ਹੁੰਦੀਆਂ ਗੋਰੀਆਂ- ਓ ਬੈਠੇ ਹੁੰਦੇ ਨੇ ਕੱਪੜੇ-ਕੁਪੜੇ ਲੈ ਕੇ ਬੜੀ ਬਾਰਕਿੰਗ ਕਰਦੇ ਨੇ।
ਹਾਂਜੀ।
ਬੜੀ।
ਹੋਰ ਅਸੀਂ ਵੀ ਕਿਤੇ ਨੀ ਗਏ ਹਜੇ ਤੱਕ ਘੁੰਮਣ।
ਅੱਛਾ-ਅੱਛਾ, ਚਲੋ ਕੋਈ ਗੱਲ ਨੀ, ਹਜੇ ਧੁੱਪ ਵੀ ਤੇ ਬੜੀ ਆ ਨਾ। ਗਰਮੀ-ਗਰਮੀ ਨੇ ਤੇ ਦਿਮਾਗ ਖਰਾਬ ਕਰਤਾ ਏ ਬੱਚਿਆਂ ਨਾਲ ਹੁੰਦਾ ਹੈ ਜਾਣਾ ਏ। ਜਾਣਾ ਏ, ਹੁਣ ਵੀ ਬੱਚੇ ਹੋਕੇ ਆਏ ਨੇ ਦੇਹਰਾਦੂਨ ਹੋ ਕੇ ਆਏ ਮੈਂ ਕਿਹਾ ਮੈਂ ਤੇ ਬਸ ਇੱਕ ਚੱਕਰ ਲਾ ਲਿਆ। ਬਸ ਸਾਡੇ ਕੋਲ ਨੀ ਹੁਣ ਇੰਨੀਆਂ ਹੀਮਤਾਂ ਹੈਗੀਆਂ ਇੰਨੀ ਸ਼ਕਤੀ
ਹਾਂਜੀ।
ਹੋਰ ਘੁੰਮਣਾ ਹੀ ਘੁੰਮਣਾ ਰਹਿ ਗਿਆ ਘੁੰਮਣਾ ਤੇ ਖਾਣਾ, ਇਹੀ ਬਸ ਰਹਿ ਗਿਆ।
ਹਾਂਜੀ।
ਕੁਛ ਨਹੀਂ ਰਿਹਾ ਅੱਜ-ਕੱਲ ਹਾਂ।
ਹਾਂਜੀ, ਬਸ ਏ ਆ ਵੀ ਖੁੱਲ ਕੇ ਇੰਜੋਏ ਕਰਨਾ ਚਾਹੀਦਾ ਬੰਦੇ ਨੂੰ ਹਨਾ। ਇੱਕ ਲਾਈਫ ਆ ਵੀ ਮਤਲਬ ਘੁੰਮ ਫਿਰ ਲੈਣਾ ਚਾਹੀਦਾ।
ਥੋੜਾ ਮਾਇੰਡ ਚੇਂਜ ਹੋ ਜਾਂਦਾ ਸੱਚੀ, ਘਰ ਵਿੱਚ ਤਾਂ ਬਹਿ ਕੇ ਬਸ ਉਹੀ। ਕੰਮ ਉਹੀ ਧੰਦੇ। ਥੋੜਾ ਬੰਦਾ ਬਾਹਰ ਦੀ ਲੋਕਾਂ ਨੂੰ ਵੀ ਵੇਖਦਾ ਏ ਮਾਇੰਡ ਚੇਜ ਹੁੰਦਾ ਚਲੋ ਉੱਥੇ ਥੋੜ੍ਹਾ ਬਣਾ
ਭੈ ਹੈਨਾ ਦੁਨੀਆਂਦਾਰੀ ਦਾ।
ਹਾਂ-ਹਾਂ-ਹਾਂ-ਹਾਂ, ਹੁਨ ਤੇ ਅੱਜ-ਕੱਲ੍ਹ ਲੋਕਾਂ ਨੇ ਕੁੜੀਆਂ ਹੋਣ, ਐ ਲੇਡੀਜ਼ ਹੋਣ। ਗਰੁੱਪ ਬਣਾਦੀਆਂ ਏ ਗੱਡੀ ਵਿੱਚ ਪੰਜ ਜਣੀਆਂ ਹੋਈਆਂ ਚਾਰ ਜਣੀਆਂ ਚਲ ਜੀ। ਤਿਆਰੀ ਕੀਤੀ ਇੱਕ ਡਰਾਈਵਰ ਕਿਉਂਕਿ ਜੈਂਟਸ ੳਂਂਜ ਤੇ ਇੰਨਾ ਟਾਈਮ ਵੀ ਨੀ ਹੁੰਦਾ ਕਈ ਵਾਰੀ ਬੱਚੇ ਲੈ ਕੇ ਜਾਓ ਬਈ। ਆਪਣਾ ਘੁੰਮੋ-ਫਿਰੋ ਹੁਣ ਨੀ ਇੰਨਾ ਟਾਈਮ ਹੁੰਦਾ ਜੇ ਤੇ ਕਈ ਮਤਲਬ ਕੋਈ ਪ੍ਰੋਬਲਮ ਵੀ ਹੁੰਦੀ ਹੈ ਬੰਦੇ ਨੂੰ। ਹਾਂ, ਤੇ ਬੰਦਾ ਇਸ ਕਰਕੇ ਅੱਜ-ਕੱਲ ਕੁੜੀਆਂ ਹੋਣ, ਜਨਾਨੀਆਂ ਹੋਣ। ਔਰਤਾਂ ਸਭ ਏ ਆਪਣਾ ਹੀ ਟਰਿਪ ਬਣਾ ਲੈਂਦੀਆਂ ਨਾਲੇ ਉੱਥੇ ਤੰਬੋਲਾ ਵਗੈਰਾ ਖੇਲਿਆ ਨਾਲੇ ਆਪਣਾ ਇੰਜੋਏ ਕੀਤਾ। ਸਾਨੂੰ ਤੰਬੋਲਾ ਖੇਲਣਾ ਹੀ ਆਉਂਦਾ ਸਾਨੂੰ ਕੋਈ ਉ ਤਾਸ਼ ਦੇ ਪੱਤੇ-ਪੁ ਬਤੇਰੇ ਆਉਂਦੇ ਨੇ ਲੋਕੀ ਲੈ ਕੇ ਬੈਠੀਆਂ ਹੁੰਦੀਆਂ।
ਹਾਂਜੀ।
ਹਾ, ਖਾਣਾ-ਪੀਣਾ ਵੀ ਅੱਛਾ ਲੱਗਦਾ ਹੈ ਵੈਸੇ ਵੀ ਮਤਲਬ ਸਾਰੀ ਉੱਥੋਂ ਦੇ ਨਾ ਲੋਕ ਬੜੇ ਖੁਸ਼ ਮਿਲਦੇ ਨੇ, ਉਹਨਾਂ ਨੂੰ ਹੁੰਦਾ ਕਿ ਸਾਡੇ ਮਹਿਮਾਨ ਆਣੇ ਹਨਾ, ਉਹਨਾਂ ਦੇ ਵੀ ਨਾਲੇ ਚ ਮਤਲਬ ਕਮਾਈ ਦੇ ਦਿਨ ਹੁੰਦੇ ਨੇ ਏ ਜੇਹੜਾ ਗਰਮੀਆਂ ਦਾ ਮੌਸਮ ਹੈ। ਉਹਨਾਂ ਦੇ ਹੋਰ ਹੋਟਲਾਂ ਵਾਲੇ ਜਾਂਦੇ, ਹੋਟਲਾਂ ਵਾਲੇਆ ਦੀ ਤੇ ਇੱਕ ਲਾਟਰੀ ਲੱਗੀ ਹੁੰਦੀ ਹੈ। ਉਂਨਾ ਨੂੰ ਆਪਣਾ ਮਿਲਣਾ ਹੈ ਮੂੰਹ ਮੰਗੇ ਦਾਮ। ਹਿਲ ਸਟੇਸ਼ਨ ਤੇ ਅੰਦਰ ਇੱਕ ਦਿਨ ਬੰਦਾ ਰਹੇਗਾ। ਦੋ ਦਿਨ ਰਹਿਗਾ, ਮੁੜਕੇ ਤੇ ਫੇਰ ਉਹਨੇ ਘਰ ਹੀ ਆਣਾ। ਨਹੀਂ, ਜਿੰਨਾ ਮਰਜੀ ਘੁੰਮ ਆਓ।
ਹਾਂਜੀ, ਹਾਂਜੀ ਐ ਤਾਂ, ਫੇ ਜੀ ਵੀ ਨੀ ਲੱਗਦਾ ਆ ਕੇ। ਮੈਂ ਕੇਆ ਫੇਰ ਜੀ ਵੀ ਨੀ ਲੱਗਦਾ, ਹਨਾ ਆ ਕੇ। ਘਰੇ ਜੇ ਕਿਤੇ ਚੱਲ ਜਾਓ ਘੁੰਮਨ-ਫਿਰਨ। ਹੋਰ, ਦੱਸੋਗੇ ਹੈਲੋ।
ਹਾਂਜੀ।
ਹੈਲੋ ਹਾਂਜੀ, ਹੋਰ ਤੁਸੀ ਕਾਰ ਲੇਆ ਸੀ ਡਿਨਰ?
ਹੋਰ
ਹੋਰ, ਬਾੱਸ ਕਾਰ ਲੇਆ ਮੈਂ ਵੀ ਡਿਨਰ ਹੁਨ, ਓਕੇ। ਹਾਂਜੀ-ਹਾਂਜੀ, ਸਾਰਾ ਕੋਸ਼ ਵਦੀਆ ਠੀਕ ਐ ਓਕੇ ਸ਼ਾਸ਼ੀ ਕਾਲ ਜੀ।
ਹੂੰ।